ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ? ਚਲੇ
ਵਧੀਆ ਜੀ ਤੁਸੀਂ ਸੁਣਾਓ।
ਬਸ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਐ।
ਜੇ ਮੇਰੀ ਹੀ ਰਹਿਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ, ਤੁਸੀਂ ਦੇਖੋ? ਮੈਂ ਹੁਣ ਨਾ ਕੋਈ ਵੀ ਚੀਜ਼ ਕਰਦੀ ਹਾਂ, ਦੇਖੋ ਟਾਇਮ ਨਾ ਭੱਜਦਾ ਹੀ ਜਾਂਦਾ। ਸਮਾਂ? ਆਪਾਂ ਕਿੰਨਾ ਕੋਸ਼ਿਸ਼ ਕਰ ਲਈਏ, ਰੋਕ ਲਈਏ, ਰੁਕਦੀ ਨੀ ਹੈ। ਕਿਉਂਕਿ? ਇਹੋ ਜਿਹੀ ਚੀਜ਼ ਹੈ। ਬੱਚਿਆਂ ਨੂੰ ਹੁਣ ਦੇਖਲੋ, ਕੋਈ ਕੰਮ ਕਰਵਾਣਾ ਮੈਂ ਹੁਣ? ਤੇ ਉਹੀ ਉਹ ਕਹਿੰਦੇ, ਉਹ ਅਸੀਂ ਸੋਚਦੇ ਹੀ ਰਹਿੰਦੇ ਹਾਂ, ਬੈਠੇ ਸੋਚਦੇ ਰਹਿੰਦੇ ਹਾਂ ਕਿ ਬੱਚੇ ਨੂੰ ਕੰਮ ਕਰਵਾ? ਕੋਈ ਹੁਣ ਵੱਡੇ ਹੁੰਦੇ ਜਾਂਦੇ ਹੈ। ਤੇ ਚਲੋ ਉਹਨਾਂ ਨੂੰ ਕੋਈ ਕੰਮ ਕਰਵਾਈਏ। ਹੁਣੇ? ਨਹੀਂ ਉਹ ਸਹੀ ਟਾਈਮ ਤੇ ਕਰ ਸਕਣ? ਤੇ ਫਿਰ ਓ ਬਸ ਟਾਇਮ ਨਿਕਲਦਾ ਜਾਂਦਾ ਹੈ। ਮੈਂ ਉਹੀ ਤਾਂ ਮੈਂ ਸੋਚਿਆ, ਮੈਂ ਤੁਹਾਡੇ ਨਾਲ ਪੁੱਛਾਂਗੀ, ਕਿ ਦੱਸੋ ਹੁਣ? ਕੀ ਕਰਾਂ ਮੈਂ- ਮੈਨੂੰ ਸਮਝ ਨਹੀ ਆਉਂਦੀ, ਕਈ ਵਾਰੀ ਤਾਂ ਮੈਂ ਵੀ?
ਦੇਖੋ ਜੀ- ਸਮੇਂ ਤਾਂ ਕਿਸੇ ਦਾ ਸਾਥੀ? ਹੈ ਹੀ ਨਹੀਂ? ਸਮੇਂ ਦਾ ਪਹੀਆ ਨਾ ਤਾਂ ਕਦੇ ਰੁਕਿਆ, ਤੇ ਨਾ ਰੁਕਣਾ- ਆਪਾਂ ਨੂੰ ਸਮੇ? ਦੇ ਹਿਸਾਬ ਨਾਲ ਚੱਲਣਾ ਪੈਂਦਾ ਜੀ।
ਬਿਲਕੁਲ ਜੀ ਬਿਲਕੁਲ।
ਜਿਵੇਂ ਛੋਟੇ ਬੱਚਿਆਂ ਦੀਆਂ ਮਾਵਾਂ- ਹੁੰਦੀਆਂ ਨੇ, ਤੁਸੀਂ ਮੈਨੂੰ ਹੀ ਲਾ ਲੋਓ ਕਿ ਮੇਰਾ ਬੱਚਾ ਛੋਟਾ ਹੈ। ਤੇ ਉਹਨੂੰ ਸ਼ੁਰੂ ਤੋਂ ਹੀ! ਜੇ ਆਪਾਂ ਸਮੇਂ ਦੀ ਮਹੱਤਤਾ ਦੱਸਦੀਏ ਨਾ, ਤੇ ਉਹ ਬੱਚਾ ਵੱਡਾ ਹੋ ਕੇ? ਮਾਰ ਖਾ ਹੀ ਨਹੀ ਸਕਦਾ ਹੈਗਾ।
ਸਹੀ ਗੱਲ ਕੀਤੀ ਬਿਲਕੁਲ ਤੁਸੀ।
ਕਿਉਂਕਿ ਸਮੇਂ ਦੀ ਮਹੱਤਤਾ- ਤਾਂ ਬਹੁਤ ਹੈ ਆਪਣੇ ਮਨੁੱਖ ਦੇ ਜੀਵਨ ਦੇ ਵਿੱਚ। ਕਿਉਂਕਿ ਮਨੁੱਖ ਰੁਕ ਸਕਦਾ, ਲੇਕਿਨ ਉਹ
ਸਮੇਂ ਨਹੀਂ ਰੁਕਦੀ, ਬਿਲਕੁਲ ਸਹੀ ਗੱਲ ਕੀਤੀ ਤੁਸੀਂ ਬਿਲਕੁਲ। ਹੁਣ ਕਹਿ ਲਓ ਕੋਈ ਵੀ ਆਪਾਂ ਚੀਜ ਅਨ? ਅਨੁਸ਼ਾਸਨ ਹੈ। ਅਨੁਸ਼ਾਸਨ ਚ ਵੀ ਜਾਣ ਲਈ ਸਬ ਆਪਾਂ ਨੂੰ, ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ। ਹਰ ਚੀਜ਼ ਨੂੰ, ਹਰ ਚੀਜ਼ ਸਮੇਂ ਨੂੰ ਰੋਕਦਾ ਹੈ। ਲ ਕਿ ਰੁਕ ਜਾਓ ਤੁਸੀਂ, ਹੁਣ ਜੋ ਕਰਨਾ ਕਰਲੋ। ਫਿਰ ਤੁਸੀਂ ਬਾਅਦ ਚੋਂ ਨਾ ਪੱਛਤਾਇਓ! ਉਹ ਕਿਤੇ ਗਿਲ ਬੀਤੀ ਹੋਇਆ ਟਾਇਮ, ਵਾਪਸ ਨਹੀਂ ਆਉਂਦਾ। ਕਦੀ ਵੀ ਜੇ ਸਮੇਂ ਨੂੰ? ਸਮੇਂ ਨੇ ਰੁਕਣਾ ਨਹੀਂ ਹੈ। ਪਰ ਸਮੇਂ ਚ ਕੀਤਾ ਹੋਇਆ ਕੰਮ, ਉਹ ਤੁਹਾਡੇ ਅੱਗੇ ਕੰਮ ਆ ਜਾਣਾ ਹੈ।
ਬਿਲਕੁਲ ਜੀ ਬਿਲਕੁਲ, ਹੁਣ ਦੇਖੋ ਬੱਚੇ ਮੇਰੇ ਛੋਟੇ ਨੇ? ਮੈਂ ਉਹਨਾਂ ਨੂੰ ਜਿਵੇਂ ਟਾਈਮ 'ਤੇ ਸੋਣਾ- ਟਾਈਮ ਤੇ ਉੱਠਣਾ, ਫਿਰ ਜੀ ਟਾਈਮ ਤੇ ਖਾਣਾ- ਆਪਦਾ ਟਾਈਮ ਤੇ ਪੜ੍ਹਨਾ? ਜੇ ਅੱਜ ਆਪਾਂ ਉਹਦੇ ਬੱਚਿਆਂ ਨੂੰ ਅਸੀਂ ਕਰਵਾ? ਓਈ ਹੈ ਨਾ। ਤੇ ਉਹ ਬੱਚਾ ਵੱਡਾ ਹੋ ਕੇ ਵੀ ਫਿਰ ਇੱਕ ਡਿਸਪਲਨ ਦੇ ਵਿੱਚ ਨਹੀ ਰਹਿੰਦਾ।
ਰਹਿੰਦਾ ਜੀ ਬਿਲਕੁਲ-ਬਿਲਕੁਲ, ਅਨੁਸ਼ਾਸਨ ਦੇ ਵਿੱਚ ਰਹਿਣਾ, ਪਸੰਦ ਕਰਦਾ ਬਿਲਕੁਲ ਸਹੀ। ਸਮੇਂ ਦੀ ਕਦਰ ਕਰਨੀ ਸਿੱਖ ਲੋਓ, ਕਹਿੰਦੇ ਹੈ। ਦੇ ਜੀਵਨ ਬਣਾਉਣਾ, ਤੇ ਲੋਕਾਂ ਨੂੰ ਅੱਗੇ ਵੱਧਣਾ, ਤੇ- ਸਮੇਂ ਦੀ ਕਦਰ ਕਰੋ! ਕਿਉਂਕਿ ਕਹਿੰਦੇ ਐ ਨਾ? ਫਿਰ ਕੀਤਾ ਹੋਇਆ ਕੰਮ, ਆਪਾਂ ਨੂੰ ਹਰ ਚੀਜ਼ ਚ ਮਦਦ ਕਰਦਾ ਹੈ। ਕਿਉਂਕਿ ਆਪ ਹਾਂਜੀ ਸਮਾਂ? ਸਾਨੂੰ ਕਿਸੇ ਵੀ ਚੀਜ਼ ਤੋਂ, ਬਚਾ ਹਰ ਚੀਜ਼ਾਂ ਤੋਂ ਬਚਾਉਂਦਾ ਹੈ। ਕਿਸੇ ਆਪਾਂ ਚਿੰਤਾ ਚ ਫਿਰ ਰਹੇ ਹਾਂ। ਆਪਣੇ ਅੰਦਰ ਕੁਛ ਘਬਰਾਹਟ ਹੋ ਰਹੀ ਹੈ। ਉਹ ਘੱਟ ਕਰ ਦਿੰਦੀ ਹੈ। ਸਮੇਂ ਦੇ ਸਮੇਂ ਦੇ ਪ੍ਰਬੰਧ ਰਹਿੰਦੇ ਆ ਨਾ ਬਿਲਕੁਲ। ਜਿੰਮੇਵਾਰੀਆਂ ਲੈਣੀਆਂ ਅੱਜ ਤੋਂ ਆਪਾਂ ਸਿੱਖਾਂਗੇ ਸਮੇਂ ਨੂੰ ਤਾਂ ਹੀ ਪਹਿਚਾਣ ਪਾਵਾਂਗੇ।
ਬਿਲਕੁਲ ਜੀ ਬਿਲਕੁਲ, ਸਮੇਂ ਦੀ ਪਹਿਚਾਣ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ। ਕਿ ਹਰ ਇੱਕ ਚੀਜ਼ ਨਾ ਥੋੜਾ-ਥੋੜਾ ਉਹਨਾ ਤੋਂ ਕਰਵਾਓ। ਕਿ ਮਤਲਬ ਬੱਚਾ, ਜਦੋਂ ਆਪ ਕਰਨ ਲੱਗ ਜਾਏਗਾ ਨਾ ਫੇਰ ਉਹਨੂੰ ਸਮੇਂ ਦੀ ਕਦਰ ਵੀ ਕਰਨੀ ਆ ਜਾਵੇਗੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ। ਉਹ ਵਿਦਿਆਰਥੀਆਂ ਲਈ ਤੁਸੀਂ ਵੇਖਿਆ ਸਮੇ ਕਿੰਨਾ ਜ਼ਰੂਰੀ ਹੋ ਗਿਆ ਹੈ ਤਾਂ ਬਿਨਾਂ ਵਿਦਿਆਰਥੀ ਅੱਜ-ਕੱਲ ਪੜ੍ਹਦੇ ਹੈ ਸਮੇਂ ਤੇ ਉਹਨਾਂ ਨੂੰ ਟਾਈਮ ਤੇ ਅਦਰ ਖਾਣਾ ਚਾਹੀਦਾ ਹੈ, ਟਾਈਮ ਤੇ ਉਹਨੂੰ ਸੂਣਾ ਟਾਈਮ ਤੇ ਉੱਠਣਾ। ਤਾਂ ਹੀ ਉਹ ਪੜ੍ਹ ਪਾਏਗਾ ਅੱਗੇ ਜਾ ਕੇ ਕੁਛ ਕਰ ਪਾਏਗਾ ਜੇ ਉਹ ਸਮੇਂ ਨੂੰ ਸਮਾਂ ਨਹੀਂ ਪਾਏਗਾ ਤੇ ਅੱਗੇ ਕਿਵੇਂ ਵਧੇਗਾ, ਸਮਾਂ ਇਹੋ ਜਿਹੀ ਚੀਜ਼ ਹੈ ਹਾਂਜੀ।
ਹਾਂਜੀ-ਹਾਂਜੀ ਏਦਾਂ ਹੀ ਆ ਸੇਮ ਦੇਖੋ ਜੀ ਜਿਵੇਂ ਬੱਚਾ ਇੱਕ ਪੇਪਰ ਦੇਣ ਜਾਂਦਾ ਪ੍ਰੀਸ਼ਾ ਦੇਣ ਜਾਂਦਾ ਹੈਨਾ। ਜੇ ਉਹ ਸਮੇਂ ਨੂੰ ਮਤਲਬ ਮੈਨੇਜ- ਮੈਨੇਜ ਕਰਕੇ ਨਹੀਂ ਚੱਲੂਗਾ। ਤੇ ਉਹਦਾ ਪੇਪਰ ਛੁੱਟ ਜੂਗਾ ਜੇ ਪੇਪਰ ਛੁੱ ਟੁੱਟੂਗਾ ਤੇ ਉਹਦੇ ਨੰਬਰ ਘੱਟ ਜਾਣਗੇ ਤੇ ਅਧਿਆਪਕ ਪਹਿਲਾਂ ਹੀ ਦੱਸ ਦਿੰਦੇ ਆ। ਗੁਰੂ ਸਾਹਿਬਾਨ ਕਿ ਬ ਬੱਚੇਓ ਆਪਦਾ ਸਿਸਟਮ ਬਣਾ ਕੇ ਚਲੋ। ਆਪ ਦਾ ਟਾਈਮ ਸਹੀ ਕਰਕੇ ਚੱਲੋ ਕਿ ਤੁਸੀਂ ਇਸ ਕੋਸ਼ਚਨ ਨੂੰ ਕਿੰਨਾ ਟਾਈਮ ਇਹਨੂੰ ਕਿੰਨਾ ਦੇਣਾ -ਉਹਨੂੰ ਕਿੰਨਾ ਦੇਣਾ? ਉਹ ਬੱਚੇ ਆਪੇ ਪ੍ਰੀਪੇਅਰ ਕਰ ਲੈਂਦੇ। ਆਪ ਦਾ ਕੁਸ਼ਚਨ ਪੇਪਰ ਕਿ ਅਸੀਂ ਤਿੰਨ ਘੰਟੇ ਦੇ ਵਿੱਚ ਕਿਵੇਂ ਕਿਵੇਂ ਪੇਪਰ ਨੂੰ ਸੈੱਟ ਕਰਨਾ ਕਿ ਸਾਡਾ ਪੇਪਰ ਸਾਰਾ ਹੱਲ ਵੀ
ਸਹੀ ਗੱਲ ਕੀਤੀ ਬਿਲਕੁਲ ਜੀ ਤੁਹਾਨੂੰ ਪਤਾ ਹੀ ਤੁਸੀਂ ਪੇਪਰ ਦਾ ਵੀ ਕੀ ਕਰਨਾ। ਮਤਲਬ ਪੂਰਾ ਪ੍ਰਬੰਧ ਹੁੰਦਾ ਪੂਰਾ ਉਹਨਾਂ ਨੂੰ ਟੈਮ ਦੱਸਿਆ ਜਾਂਦਾ ਇਸ ਸਮੇਂ ਤੇ ਤੁਹਾਡਾ ਪੇਪਰ ਲਿੱਤਾ ਜਾਏਗਾ ਤੁਹਾਡੇ ਤੇ ਇਸ ਸਮੇਂ ਤਾਂ ਤੁਹਾਨੂੰ ਦੇ ਰਹੇਆ। ਇਹ ਤਿੰਨ ਘੰਟੇ ਦਾ ਸਫ਼ਰ ਹੈ ਜਿਹੜਾ ਤੁਸੀਂ ਪੂਰਾ ਕਰਕੇ ਆਪਣਾ ਪੇਪਰ ਕੰਮ ਕਰਕੇ ਤੁਹਾਨੂੰ ਭੇਜੋ ਉਹ ਸਮੇਂ ਨੂੰ ਰੋਕਦਾ। ਉਹ ਸਮੇਂ ਨੂੰ ਤੁਹਾਨੂੰ ਰੋ ਸਿਰਫ ਉਸ ਟਾਈਮ ਲਈ ਰੋਕ ਦੇਗਾ।
ਬਿਲਕੁਲ ਜੀ ਬਿਲਕੁਲ, ਦਿੱਤਾ ਗਿਆ ਉਹ ਸਮਾਂ ਫਿਰ ਆਪਣਾ ਆਪਦਾ ਹੋ ਜਾਏਗਾ।
ਬਿਲਕੁਲ ਜੀ, ਉਹੀ ਕਹਿੰਦੇ ਆ ਸਮੇ-ਸਮੇ ਇੱਕ ਵਾਰ ਲੰਘ ਜਾਵੇ।
ਨਹੀਂ ਆਣਾ, ਬਿਲਕੁਲ ਜੀ। ਆਪਾਂ ਨੂੰ ਮਾਪਿਆਂ ਨੂੰ ਮਾਪਿਆਂ ਨੂੰ ਇਹੀ ਆਪਦੇ ਬੱਚੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕੋਈ ਵੀ ਕੰਮ ਕਰਨਾ ਉਹਨੂੰ ਇੱਕ ਬੰਦੇ ਹੋਏ ਸਮੇਂ ਦੇ ਵਿੱਚ ਕਰਨ ਜਦੋਂ ਉਹ ਬੰਦੇ ਹੋਏ ਸਮੇਂ ਦੇ ਵਿੱਚ ਕੰਮ ਨੂੰ ਪੂਰਾ ਕਰਨ ਲੱਗ ਗਏ ਤੇ ਉਹਨਾਂ ਦੀ ਸਮੇਂ ਦਾ ਜਿਹੜੀ ਕਦਰ ਹੈ ਜਿਹੜੀ ਸਮੇਂ ਦੀ ਮਨਜ
ਵੱਧ ਚਲੇ ਬਿਲਕੁਲ ਜੀ, ਉਹ ਕੀਮਤ ਉਹਨੂੰ ਚੀਜ਼ ਦੀ ਕੀਮਤ ਸਮਝਣ ਲੱਗ ਜਾਂਦਾ ਉਹ ਸਮੇਂ ਆਪੇ ਹੀ ਵੱਧ ਜਾਂਦਾ ਹੈ, ਆਪਣੇ ਲਈ। ਜਦੋਂ ਆਪਣੇ ਸਮੇਂ ਨੂੰ ਆਪਾਂ ਸੰਭਾਲਦੇ ਹਾਂ, ਆਪਣਾ ਸਮਾਂ ਆਪਣੇ ਕੋਲ ਵੀ ਵੱਧਦਾ ਜਾ ਰਿਹਾ ਕਿਉਂਕਿ ਆਪਾਂ ਸਮੇਂ ਸਿਰ ਟਾਈਮ ਤੇ ਸਿਰ ਸਮੇਂ ਸਿਰ ਆਪਾਂ ਕੰਮ ਕਰ ਰਹੇ ਹਾਂ ਹਰ ਜੇ ਆਪ ਆਪਣਾ ਲੈ ਲਓ ਕਿ ਨ ਫਰੀ ਵਾਲਾ ਪਰਸਨ ਨੌਕਰੀ ਤੇ ਆ ਜਾਦੇ ਆ ਬੱਚੇ ਕੋਈ ਵੀ। ਫਿਰ ਨੌਕਰੀ ਦਾ ਵੀ ਇੱਕ ਟਾਈਮ ਫਿਕਸ ਹੁੰਦਾ ਹੈ। ਉਹਨਾਂ ਨੇ ਸਵੇਰੇ ਇੰਨੇ ਵਜੇ ਫਿਕਸ ਕਰ ਰੱਖਿਆ ਇੰਨੇ ਵਜੇ ਤੋਂ ਲੈ ਕੇ ਇੰਨੇ ਤੱਕ ਛੁੱਟੀ ਹੋ ਛੁੱਟੀ ਹੋਏਗੀ। ਤੇ ਉਹ ਵੀ ਤਾਂ ਉਹਨਾਂ ਦਾ ਹਿਸਾਬ ਮੰਨਿਆ ਹੋਇਆ ਆਪਾਂ ਉਸ ਤੋਂ ਪਹਿਲਾਂ ਲੇਟ ਨਹੀਂ ਜਾ ਸਕਦੇ ਲੇਟ ਜਾ ਆਪਾਂ ਸਕੂਲ ਵੀ ਚਏ ਜਾਂਦੇ ਸੀ ਸਕੂਲ ਵੀ ਲੇਟ ਜਾਂਦੇ ਸੀ ਬਾਹਰ ਪਨਿਸ਼ਮੈਂਟ ਕੀਤਾ ਜਾਂਦਾ ਸੀ। ਆਪਾਂ ਨੂੰ ਸਜਾ ਦਿੱਤੀ ਜਾਂਦੀ ਸੀ ਸਕੂਲ ਵਾਲੇ। ਉਵੇ ਹੀ ਇਹ ਵੀ-ਇਹ ਵੀ ਰੂਲ ਹੈ।ਤੁਹਾਨੂੰ ਪਤਾ ਹੈ ਹਰ ਜਗ੍ਹਾ ਤੇ ਆਪਣੇ ਆਪਣੇ ਇੱਕ ਰੂਲ ਹੈ। ਜੇ ਆਪਾਂ ਸਮੇਂ ਨੂੰ ਸਮਝ ਇਸ ਸਮੇਂ ਨੂੰ ਬਚਾ ਕੇ ਆਪਾਂ ਸਹੀ ਟਾਈਮ ਤੇ ਪਹੁੰਚਦੇ ਹਾਂ।ਇਕ ਤਾ ਕਿੰਨਾ ਵਧੀਆ ਲੱਗਦਾ ਹੈ।ਆਪ ਵੀ ਖੁਸ਼ ਰਹਿੰਦੇ ਹਾਂ ਇਯਾਂ ਨਾਲੇ ਸਾਹਮਣੇ ਵਾਲੇ ਨੂੰ ਵੀ ਲੱਗਦਾ ਹੈ, ਕਿ ਹਾਂ ਬਾਈ ਇਹ ਡਿਸਪਲਿਨ ਚ ਰਹਿਣ ਵਾਲਾ ਬਂ
ਬਿਲਕੁਲ ਜੀ ਬਿਲਕੁਲ ਨਾਲ, ਅੱਜ ਕੱਲ ਦੇ ਮਾਂਪ ਪੇਆ ਨੂੰ ਬੱਚਿਆਂ ਨੂੰ ਬੜ ਇਹ ਚੀਜ਼ ਤਾਂ ਸਮਝਾਉਣੀ ਬਹੁਤ ਹੀ ਜ਼ਰੂਰੀ ਹੋ ਚੁੱਕੀ ਹੈ।ਇਹ ਸਮੇਂ ਦੀ ਕਦਰ ਤੇ ਸਮੇਂ ਨੂੰ ਕਿੱਦਾਂ ਇੱਕ ਸਹੀ ਤਰੀਕੇ ਨਾਲ ਉਹ ਦੀ ਵਰਤੋਂ ਕਰਨੀ ਹੈ, ਤੇ ਕਿਵੇਂ ਕਿਵੇ ਕਰਨੀ ਹੈ? ਕਿ ਜਿਦੋਂ ਬੱਚੇ ਅੱਜ ਸਿੱਖ ਜਾਣਗੇ ਤਾਂ ਉਹਨਾਂ ਦਾ ਭਵਿਸ਼ਿਆ ਉਜਵਲ ਹੋਏਗਾ।
ਬਿਲਕੁਲ ਤੁਹਾਡੀ ਗੱਲ ਸਹੀ ਹੈ ਬਿਲਕੁਲ।ਜੇ ਚੰਗੀਆਂ ਚੀਜ਼ਾਂ ਨੂੰ ਅਪਣਾਉ ਵਾਂਗੇ ਤੇ ਚੰਗੇ ਆਪਾਂ ਨੂੰ ਫਲ ਮਿਲਣਗੇ।ਚੰਗਾ ਸਮਾਂ ਆਪਾਂ ਆਪਾਂ ਨੂੰ ਹਰ ਚੀਜ਼ ਤੋਂ ਬਚਾਉਂਦਾ ਹੈ ਜੇ ਚੰਗਾ।ਜਦੋਂ ਆਪਣੇ ਚੰਗਾ ਸਮਾਂ ਚੱਲ ਰਿਹਾ ਤੇ ਆਪਾਂ ਖੁਸ਼ ਹਾਂ।ਜਦੋਂ ਕਿਤੇ ਮਾੜਾ ਸਮਾਂ ਆ ਜਾਂਦਾ ਹੈ ਤੇ ਆਪਾਂ ਕਿੰਨੇ ਦੁਖੀ ਹੋ ਜੱਨੇ ਠੀਕ ਹੈ ਨਾ।ਆਪਾਂ ਨੂੰ ਚੰਗੇ ਨਾਲ ਚੰਗਾ ਬਣ ਕੇ, ਮਾੜੇ ਨੂੰ ਮਾੜਾ ਨਹੀਂ ਸਮਝਣਾ। ਉਹ ਹਰ ਤਰੀਕੇ ਨਾਲ ਚੰਗਾ ਸਮਝ ਕੇ ਹੀ ਕਰਨਾ ਚਾਹੀਦਾ ਹੈ। ਕਿਉਂਕਿ ਆਪਾਂ-ਆਪਾਂ ਨੀ ਤੇ ਹਾਰ ਮੰਨ ਲਵਾਂਗੇ।
ਹਾਂਜੀ-ਹਾਂਜੀ।
ਹਾਰ ਨੀ ਮੰਨੀ ਆਪਾਂ ਪ ਚੰਗੇ ਸਮੇਂ ਨੂੰ ਆਪਾਂ ਬਚਾਉਣਾ ਹੈ। ਜਿੱਦਾਂ ਮਰਜ਼ੀ ਕਹਿ ਲਓ।ਜਿਵੇਂ ਮਰਜ਼ੀ ਕਰਕੇ ਆਪਾਂ ਉਹਨਾਂ ਨੂੰ ਬਚਾਵਾਂਗੇ ਅੱਜ। ਤੇ ਆਪਾਂ ਇੱਕ ਨਾ ਕਦੇ ਉਦਾਹਰਣ ਤੌਰ ਤੇ ਆਪਾਂ ਆਪਣੇ ਆਪ ਤੇ ਖੜੇ ਹਾਂ, ਆਪਣੇ ਪੈਰਾਂ ਤੇ।ਤੇ ਹਾਂ ਬਈ
ਹਾਂਜੀ-ਹਾਂਜੀ।ਹਾਂਜੀ, ਉਹ ਤਾਂ ਹੈ ਹੀ। ਉਹੀ ਹੈ ਨਾ ਕਿ ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ, ਜੇ ਬੱਚੇ ਵੀ ਸਮੇਂ ਦੀ ਕਦਰ ਕਰਨਗੇ ਸਮੇਂ ਦਾ ਮਤਲਬ ਸਭ ਕੁਝ ਧਿਆਨ ਨਾਲ ਕਰਨਗੇ ਤੇ ਬੱਚੇ ਸਭ ਕੁਛ ਸਿੱਖ ਜਾਣਗੇ।
ਸਹੀ ਗੱਲ ਕਹੀ ਏ।ਬਿਲਕੁਲ ਜੀ।
ਇਹ ਤਾਂ ਹੈ ਬਿਲਕੁਲ।ਅੱਜ ਕੱਲ੍ਹ ਇਹ ਕਾਰ ਰੁਜ਼ਗਾਰੀ ਵੀ ਕਰਲਓ, ਕਈ ਸਮੇਂ ਦੀ ਸਹੀ ਉਪਯੋਗ ਅਸੀਂ ਕਾਰਗੁਜ਼ਾਰੀ ਨੂੰ ਵੀ ਵਧਾਉਂਦੀ ਹੈ। ਕੋਈ ਵੀ ਕੰਮ ਕੀਤਾ ਹੋਇਆ ਹੈ।ਕੋਈ ਕੰਮ ਆਪਾਂ ਲਿੱਤਾ ਹੈ।ਆਪਾਂ ਕਿਸੇ ਤੋਂ ਕੰਮ ਲਿੱਤਾ ਕਿ ਮੈਂ ਇੰਨੇ ਟਾਈਮ ਤੇ ਤੁਹਾਡੇ ਏਫੇ-ਅ-ਫਾ-ਸਾਰਾ ਕੰਮ ਤੁਹਾਨੂੰ ਭੇਜ ਦਵਾਂਗਾ। ਇਸ ਟਾਈਮ ਤੇ ਮੈਂ ਬਣ ਕੇ ਤੁਹਾਨੂੰ ਸਾਹਮਣੇ ਵਾਲੇ ਨੂੰ ਵਿਸ਼ਵਾਸ ਹੈ, ਆਪਣੇ ਤੇ।ਆਪਾਂ ਨੂੰ ਸਭ ਤੋਂ ਪਹਿਲਾਂ ਵਿਸ਼ਵਾਸ ਵੀ ਬਣਾਉਣਾ ਪੈਣਾ ਹੈ ਕਿ ਹਾਂ ਬਈ ਇਹ ਬੰਦਾ ਜਿੰਨੇ ਟਾਈਮ ਤੇ ਕਿਹਾ ਹੈ, ਸਾਨੂੰ ਇੰਨੇ ਟਾਈਮ ਤੇ ਹੁੰਦੇ ਪਹੁੰਚ ਜਾਏਗਾ, ਸਮਾਨ। ਫੇਰ ਉਹ ਕਿੰਨਾ ਵਧੀਆ ਲੱਗਦਾ ਹੈ, ਤੁਸੀਂ ਦੱਸੋ। ਕਿੰਨਾ ਖੁਸ਼ ਹੁੰਦਾ ਹੈ ਬੰਦਾ ਕਿ ਹਾਂ ਬਈ ਚ ਇਹ ਤਾਂ ਬੰਦਾ ਸਮੇਂ ਨੂੰ ਸਮਝਣ ਵਾਲਾ ਹੈ।ਅੱਜ ਤੋਂ ਇਹਨੇ ਅ ਫਿਰ ਉਹਨਾਂ ਨੂੰ ਆਪਾਂ ਨੂੰ ਕੰਮ ਵੀ ਆਪਣਾ ਵੱਧਦਾ ਜਾਏਗਾ।ਕਿਉਂਕਿ ਕਿ ਉਹਨਾਂ ਨੇ ਪਤਾ ਹੈ ਕਿ ਬੰਦਾ ਅਨੁਸ਼ਾਸਨ ਚ ਔ ਸਮੇਂ ਨੂੰ ਸੰਭਾਲਣ ਵਾਲਾ ਬੀ ਇਨਸਾਨ ਹੈ।
ਬਿਲਕੁਲ ਜੀ ਬਿਲਕ। ਜਦੋਂ ਆਪਾਂ ਕਿਸੇ ਦਾ ਵਿਸ਼ਵਾਸ ਪੱਕਾ ਕਰ ਲੈਂਦੇ ਹਾਂ ਆਪਣਾ, ਆਪਾਂ ਉਹੱਦੇ ਵਾਸਤੇ ਬੜੇ ਵਧੀਆ ਇਨਸਾਨ ਬਣ ਜਾਂਦੇ ਹਾਂ ਕਿ ਇਹ ਬੰਦਾ ਬਈ ਟਾਈਮ ਤੇ ਆਪਦਾ ਕੰਮ ਵੀ ਕਰਦਾ ਹੈ, ਤੇ ਇਹ ਸਾਰਾ ਕੁਛ ਹੈ।ਹੁਣ ਦੇਖੋ ਜੀ ਮਾਵਾਂ ਨੇ ਮਾਵਾਂ ਸਮੇਂ ਨੂੰ ਚੰਗੀ ਤਰ੍ਹਾਂ ਹੀ ਆਪਦਾ ਇੱਕ ਮੈਨੇਜ ਕਰਕੇ ਚਲਦੀਆਂ ਨੇ। ਕਿਉਂਕਿ ਉਹਨਾਂ ਨੇ ਘਰ ਦੇ ਕੰਮ ਵੀ ਕਰਨੇ ਆ।ਉਹਨਾਂ ਨੇ ਬੱਚਿਆਂ ਨੂੰ ਵੀ ਦੇਖਣਾ ਹੈ।ਉਹਨਾਂ ਨੇ ਜੀਵਨ ਸਾਥੀ ਨੂੰ ਵੀ ਦੇਖਣਾ ਹੈ, ਉਹਂਦੇ ਕੰਮ ਵੀ ਸਾਰੇ ਪੂਰੇ ਕਰਨੇ, ਦੇਖੋ ਉਹ ਵੀ ਤੇ ਇੱਕ ਸਮੇਂ ਨੂੰ ਨੂੰ ਚੰਗੀ ਤਰ੍ਹਾਂ ਸਦੂਉਪਯੋਗ ਕਰ ਰਹੀ ਹੈ।
ਸਈ ਗੱਲ ਐ। ਬਿਲਕੁਲ ਜੀ ਬਿਲਕੁਲ ਇੱਕ ਮਾਂ ਦੇਖੋ ਪੂਰੀ ਤਰ੍ਹਾਂ ਦੀ ਸਵੇਰੇ ਤੋਂ ਲੈ ਕੇ ਡਿਊਟੀ ਦੇ ਨਾਲ ਆਪਣੇ ਬੱਚੇ ਨੂੰ ਉਠਾਂਦੀ ਐ, ਸਵੇਰੇ ਉਠਾ ਅਗਰ ਸਈ ਸਈ ਸਮੇਂ ਤੇ ਆਪਾਂ ਉਹਨਾਂ ਨੂੰ ਸਵਾਇਆ ਹੁੰਦਾ ਐ ਤੇ ਸਕੂਲ ਵਾਸਤੇ ਸਈ ਸਮੇਂ ਤੇ ਉਠਾਂਦੇ ਦੀ ਐ, ਜਿੰਮੇਵਾਰੀ ਨਾਲ ਸਵੇਰੇ ਉੱਠ ਕੇ ਬੱਚੇ ਨੂੰ ਉਂਦਾ ਭੋਜਨ ਬਣਾ ਕੇ ਦਿੰਦੀ ਐ। ਫੇਰ ਆਪਦੇ ਹਸਬੈਂਡ ਉਈ ਬਣਾ ਕੇ ਦਿੰਦੀ ਐ, ਉਹਨਾਂ ਨੂੰ ਪਤਾ ਕਿ ਮੇਰੇ ਹਸਬੈਂਡ ਨੇ ਇਸ ਟਾਈਮ ਤੇ ਕੰਮ ਤੇ ਜਾਣਾ। ਉਹਨੂੰ ਸਈ ਸਮੇਂ ਪਤਾ ਐ ਜੇ ਇੱਕ ਚੀਜ਼ ਥੋੜਾ ਜਦ ਵੀ ਬਸ ਇਧਰ ਉਧਰ ਹੋ ਜਾਂਦਾ ਤੇ ਟੈਮ ਆਪਦੇ ਹਸਬੈਂਡ ਚ ਵੀ ਆ ਜਾਂਦੀ ਐ। ਤੇ ਉਹੀ ਚੀਜ਼ ਬੱਚੇ ਚ ਵੀ ਹੋ ਜਾਂਦੀ ਐ ਕਿ ਬੱਚਾ ਵੀ ਲੇਟ ਸਕੂਲ ਪਹੁੰਚਂਦਾ। ਉੱਥੇ ਜਾ ਕੇ ਸਕੂਲ ਤੋਂ ਮੈਂ ਫਿਰ ਅੱਗੋਂ ਟੀ ਚਰ ਦੀ ਗੱਲ ਸੁਣਨੀ ਪੈਂਦੀ ਐ ਇੱਥੇ ਕੰਮ ਤੇ ਜੇ ਬ ਕੋਈ ਹਸਬੈਂਡ ਆਪਣੇ ਵਰਕਰ ਵਰਕਿੰਗ ਚ ਕਰਦੇ ਐ ਤੇ ਉੱਥੇ ਜਾ ਕੇ ਉੱਥੇ ਉਹਨਾਂ ਨੂੰ ਪਲਾਈ ਕੋਈ ਅੱਗੋਂ ਜਾ ਕੇ ਗੱਲ ਕਰਨੀ ਪੈ ਜਾਂਦੀ ਜੇ ਲੇਟ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਗੱਲ ਦੇਣੀ ਨੀ ਆਂਦੀ ਜੇ ਸਈ ਟਾਈਮ ਤੇ ਉਹਨਾਂ ਨੂੰ ਨਾ ਪਹੁੰਚਾਇਆ ਜਾਵੇ ਤਾਂ।
ਬਿਲਕੁਲ ਜੀ ਪਰਿਵਾਰ ਦੇ ਵਿੱਚ ਸਾਰੇ ਹੀ ਅਗਰ ਇਹ ਗੱਲ ਸਮਝਣ ਲੱਗ ਜਨ ਨਾ ਤੇ ਜੀਵਨ ਖੁਸ਼ਹਾ ਲ ਓ ਜਾਂਦਾ।
ਸਹੀ ਗੱਲ ਐ ਬਿਲਕੁਲ ਜੀ ਬਿਲਕੁਲ। ਜ਼ਿਆਦਾ ਸਮੇਂ ਨੂੰ ਬਚਾ ਲਾਂਗੇ ਓਨੇ ਈ ਵਧੀਆ ਲੱਗਾਂਗੇ ਚਲੋ ਤੁਆਡੇ ਨਾਲ ਗੱਲ ਕਰਕੇ ਬੜਾ ਵਦੀਆ ਲੱਗਿਆ ਜੀ ਸਾਸੀ ਕਾਲ ਜੀ।